ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ? ‌
ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਠਾਕ।
ਹਾਂਜੀ ਹਾਂਜੀ ਵਧੀਆ, ਹੋਰ ਕੀ ਕਰ ਰਹੇ।
ਕੁਛ ਨੀ ਜੀ, ਬਸ ਆਪਣੇ ਜਿਹੜੇ ਰੂਟੀਨ ਵਰਕ ਹੁੰਦੇ, ਉਹ ਕਰੀ ਜਾਂਦੇ ਆ।
ਠੀਕ ਆ ਜੀ, ਹੋਰ ਘਰੇ ਸਾਰੇ ਠੀਕ ਆ।
ਹਾਂਜੀ ਠੀਕ ਆ, ਤੁਸੀਂ ਆਪਣੇ ਘਰ ਪਰਿਵਾਰ ਬਾਰੇ ਸੁਣਾਓ।
ਹਾਂਜੀ ਹਾਂਜੀ, ਸਾਰੇ ਵਧੀਆ ਤੁਸੀਂ ਦੱਸੋ, ਬੱਚੇ?
ਬੱਚੇ ਹਾਂਜੀ ਬੱਚੇ ਸਕੂਲ ਗਏ ਹੋਏ ਆ, ਠੀਕ ਠਾਕ ਵਧੀਆ।
ਠੀਕ ਆ ਜੀ, ਠੀਕ ਆ, ਗਰਮੀ ਬਹੁਤ ਹੋਈ ਪਈ ਆ।
ਹਾਂਜੀ ਹਾਂਜੀ, ਗਰਮੀ ਤਾਂ ਬਹੁਤ ਹੈ।
ਗਰਮੀ ਚ ਤਾਂ ਕਿੱਤੇ ਵੀ ਜਾਣ ਨੂੰ ਜੀਹ ਜੀ ਕਰਦਾ, ਨਾ ਕੋਈ ਫੈਸਟੀਵਲ ਵੀ ਗਰਮੀ ਚ ਤਾਂ ਹੁੰਦਾ ਨੀ, ਹੈ ਨਾ। ਠੰਡ ਚ ਵਧੀਆ ਲੱਗਦਾ।
ਹਾਂਜੀ ਸਾਰੇ ਤਿਉਹਾਰ, ਵੀ ਬਸ ਸਰਦੀ ਵਾਸਤੇ ਹੀ ਬਣੇ ਐ।
ਵੈਸੇ ਵਧੀਆ, ਸਰਦੀ ਚ ਵਧੀਆ ਲੱਗਦੇ ਆ ਦੀਵਾਲੀ ਦਾ ਤਿਉਹਾਰ ਕਿੰਨਾ ਵਧੀਆ ਸਰਦੀ ਚ ਆਉਂਦਾ ਨਾ ਹੋਂਦਾ, ਨਾ ਜਾਦਾ ਗਰਮੀ ਹੁੰਦੀ ਨਾ ਠੰਡ ਹੁੰਦੀ ਹੈ, ਠੀਕ ਜਿਹਾ ਮੌਸਮ ਹੁੰਦਾ। ਕਿੰਨਾ ਵਧੀਆ ਲੱਗਦਾ। ਸਾਰੇ ਮਤਲਬ ਆਪਦੇ ਘਰਾਂ ਦੀਆਂ ਸਫਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ, ਪਹਿਲਾਂ ਹੀ। ਬੱਚਿਆਂ ਨੂੰ ਕਿੰਨਾ ਚਾਅ ਹੁੰਦਾ, ਪਹਿਲੇ ਪਟਾਕੇ ਚਲਾਉਣ ਲੱਗ ਜਾਂਦੇ ਆ।
ਹਾਂਜੀ, ਬੱਚੇ ਦਾ ਮਹੀਨਾ ਮਹੀਨਾ ਪਹਿਲਾਂ ਹੀ।
ਕੁਛ ਪਹਿਲਾਂ ਹੀ, ਹਾਂਜੀ ਪਹਿਲਾਂ ਹੀ ਲੱਗ ਕਹਿੰਦੇ ਆ। ਘਰਾਂ ਦੀਆਂ ਸਫਾਈਆਂ ਕਰਦੇ ਹਾਂ, ਆਪਾਂ ਡੈਕੋਰੇਸ਼ਨ ਹੂ, ਉਹ ਦੁਸਹਿਰੇ ਤੋਂ
ਬੱਚੇ ਤਾਂ ਨਰਾਤਿਆਂ ਤੋਂ ਪਹਿਲਾਂ ਹੀ ਲੱਗ ਜਾਂਦੇ, ਫਿਰ ਦਸ਼ੇਹਰਾ ਦਾ, ਫਿਰ ਦੀਵਾਲੀ ਆਉਂਦੀ।
ਦੀਵਾਲੀ।
ਚਲੋ ਹੁਣ ਤਾਂ ਦੀਵਾਲੀ ਵਧੀਆ, ਲਾਈਟ ਲਾਈਟ ਸਾਰੇ ਪਾਸੇ ਰੋਸ਼ਨ ਹੋ ਜਾਂਦਾ।
ਹੂ ਹੂ ਸਾਰੇ ਪਾਸੇ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਆ, ਇੱਕ ਦੂਜੇ ਨੂੰ।
ਪਤਾ ਹੀ ਆ, ਇੱਕ ਦੋ ਹੀ ਹੁੰਦੇ ਆ।
ਹੂ, ਗਰਮੀ ਚ ਵੈਸੇ ਵੀ ਕੋਈ ਵਧੀਆ
ਗਰਮੀ ਚ ਤਿਉਹਾਰ ਵੈਸੇ ਹੀ ਨਹੀਂ ਚੰਗਾ ਲੱਗਦਾ।
ਅ ਅ ਹੂ
ਗਰਮੀ ਦੇ ਵਿੱਚ, ਸਉਣ ਆਉਂਦਾ।
ਸਉਣ ਦਾ ਹਾਂ, ਵੈਸੇ ਸਉਣ ਦਾ ਤੇ ਚਲੋ ਵਧੀਆ, ਵੈ ਸੇ ਕੁੜੀਆਂ ਦਾ ਤਿਉਹਾਰ।
ਕੁੜੀਆਂ ਦਾ ਤਿਉਹਾਰ, ਹਾਂਜੀ। ਹਾਂਜੀ- ਹਾਂਜੀ, ਵਧੀਆ ਤਾਂ ਹੈ। ਪਰ ਫੇਰ ਉਹ ਹੀ, ਗੱਲ ਏ। ਕਦੀ ਬਾਰਿਸ਼ ਆ ਜਾਂਦੀ ਵਿੱਚ, ਕਦੀ ਗਰਮੀ ਦੇ ਕਰਕੇ, ਉਹ। ਕੋਈ ਤਿਆਰ, ਹੋਣ ਨੂੰ ਨੀ, ਦਿਲ ਕਰਦਾ।
ਤਿਆਰ ਹੋਓਗੀ। ਓਦਾਂ ਤੀਆਂ ਤਾਂ ਚਲੋ। ਤਾਂਹੀ ਲੱਗਦੀਆਂ ਵਾ, ਵੀ। ਮੀਂਹ ਵਗੈਰਾ ਆਵੇ ਸੌਣ ਚ ਤੀਆਂ। ਲਾਦੇ ਆ। ਗੁੱਡੀ ਵੀ ਫੂਕਦੇ, ਹੁੰਦੇ ਸੀ, ਆਪਣੇ। ਹੁਣ ਬਹੁਤ, ਘੱਟ ਲੋਕੀ
ਈਦ। ਜਾਂ ਕੀ, ਕਈ ਪਿੰਡਾਂ ਦੇ ਵਿੱਚ ਤਾਂ, ਤੀਆਂ ਤੇ ਡੀ ਜੇ, ਵੀ ਲੱਗਦੇ ਆ।
ਹੂੰ- ਹੂੰ, ਬਹੁਤ ਵਧੀਆ ਮਨਾਉਂਦੇ ਆ। ਨੱਚਦੀਆਂ ਵਾ ਕੁੜੀਆਂ ਬਹੁਤ। ਵੈਸੇ, ਸਭ ਤੋਂ ਵਧੀਆ, ਮਤਲਬ। ਹੂੰ। ਦੀਵਾਲੀ ਦਾ ਫੈਸਟੀਵਲ ਵਧੀਆ ਵਾ, ਹਨਾ। ਲਾਈਟਸ, ਸਵਾਸ਼ ਰਾਤ ਨੂੰ। ਕਿੰਨਾ ਸੋਹਣਾ, ਲੱਗਦਾ। ਸਾਰੇ ਆਸੇ- ਪਾਸੇ ਆਪਾਂ। ਤਿਆਰ ਹੋ ਕੇ, ਗੁਰਦੁਆਰੇ ਜਾਂਦੇ ਹਾਂ। ਗਿਫਟ ਦਿੰਦੇ ਹਾਂ। ਜਾਂਦੇ ਆ ਨਾਲੇ, ਦੀਵੇ ਲਗਾ ਕੇ ਆਉਂਨੇ।
ਹਾਂਜੀ। ਘਰਾਂ ਦੇ ਵਿੱਚ ਵੀ, ਮੋਮਬੱਤੀਆਂ। ਬੱਚਿਆਂ ਨੂੰ ਤਾਂ, ਇਹੀ ਹੁੰਦਾ ਵੀ, ਲਾਈਟ ਚੱਲੂਗੀ। ਨਵੇਂ- ਨਵੇਂ ਅੱਜ ਕੱਲ ਇਲੈਕਟ੍ਰੋਨਿਕ, ਚੀਜ਼ਾਂ ਆਈਆਂ ਏ। ਵਧੀਆ ਲੱਗਦੀਆਂ ਦੇਖ ਨੂੰ ਜਗਦੀਆਂ, ਵਧੀਆ ਲੱਗਦੀਆਂ ਏ।
ਹਾਂ। ਹਾਂਜੀ- ਹਾਂਜੀ। ਬੱਚਿਆਂ ਨੂੰ ਤਾਂ ਬਸ, ਨਵੇਂ ਕੱਪੜੇ ਤਿਆਰ ਕਰਦੋ। ਸੋਹਣੇ- ਸੋਹਣੇ, ਕੱਪੜੇ ਪਾ ਦੋ। ਪਟਾਕੇ ਚਲਾਉਣੇ ਅਸੀਂ। ਏਦਾਂ ਹੀ, ਹੁੰਦਾ।
ਹਾਂਜੀ। ਹੁਣ ਤਾਂ ਨਿੱਕੇ- ਨਿੱਕੇ, ਬੱਚੇ ਵੀ ਕਹਿ ਦਿੰਦੇ, ਸਾਨੂੰ ਪਟਾਕੇ ਕੇ, ਲੈ ਕੇ ਦੇਊ।
ਹੂੰ। ਤੇ ਬਸ ਆਪਾਂ ਵੀ, ਆਪਾਂ ਨੂੰ ਵੀ ਵਧੀਆ ਲੱਗਦਾ। ਨਾ ਠੰਡ ਹੁੰਦੀ, ਗਰਮੀ ਹੁੰਦੀ ਆ, ਨਾ ਜ਼ਿਆਦਾ।
ਹਾਂਜੀ। ਬਾਕੀ ਇੱਥੇ ਨਾ, ਦੀਵਾਲੀ ਜ ਵਿੱਚੇ। ਮੌਸਮ ਏਦਾਂ ਦਾ ਹੁੰਦਾ ਹੈ। ਵੀ ਚਲੋ ਬੰਦਾ, ਮਠਿਆਈ ਕੋਈ। ਅਹ ਬ੍ਰੈਡ ਪਕੌੜੇ, ਜੋ ਵੀ ਆਪਾਂ ਹਨਾ, ਆਪਣੀ ਮਰਜੀ ਨਾਲ ਖਾ ਸਕਦੇ ਹਾਂ। ਗਰਮੀ ਵਿੱਚ, ਇਹਨਾਂ ਚੀਜ਼ਾਂ ਨੂੰ, ਖਾਣਾ ਹੀ ਮੁਸ਼ਕਿਲ ਹੋ ਜਾਂਦਾ ਏ।
ਹ ਹੂੰ-ਹੂੰ। ਗਰਮੀ ਚ ਵੈਸੇ ਬੰਦਾ ਖਾ ਲੈਂਦਾ। ਬਦ ਚ ਗਰਮੀ ਇੰਨੀ ਜ਼ਿਆਦਾ, ਤੇਲ ਲਣੀਆਂ ਚੀਜ਼ਾਂ ਬਿਮਾਰ ਹੁੰਦਾ ਬੰਦਾ।
ਹਾਂਜੀ। ਐਸੀਡਿਟੀ ਹੋ ਜਾਂਦੀ, ਪਰ ਚਲੋ ਸਰਦੀ ਦੇ ਵਿੱਚ, ਇਹ ਚੀਜ਼ ਤਾਂ ਵਧੀਆ। ਦੀਵਾਲੀ ਦਾ, ਤਿਉਹਾਰ ਤਾਂ ਵੈਸੇ ਹੀ ਮਠਿਆਈਆਂ ਦਾ ਤੇ, ਸੋਹਣੇ ਕੱਪੜੇ ਪਾਉਣ ਦਾ। ਖਾਣ
ਹ ਹ।
ਹਾਂਜੀ। ਚਲੋ ਆਪਣੇ ਬਾਕੀ, ਆਪਣੇ ਤਾਂ ਸਿੱਖਾਂ ਦੇ ਵਿੱਚ। ਤੁਹਾਨੂੰ ਪਤਾ, ਦੀਵਾਲੀ ਦੀ, ਮਹੱਤਤਾ ਵੀ ਬਹੁਤ ਆ। ਹਨਾ।
ਹੂੰ-ਹੂੰ।
ਆਪਣੇ ਤਾਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਨੇ ਕਲੀਆਂ ਵਾਲਾ ਚੋਲਾ, ਪਾ ਕੇ ਛਡਾਇਆ ਸੀ। ਰਾਜਿਆਂ ਨੂੰ। ਦੁਬਾਲੀ ਵਾਲੇ ਦਿਨ, ਆਪਾਂ ਤਾਂ ਚਲੋ ਇਸ ਤੇ ਉਹਦੇ ਵਿੱਚ ਹੀ, ਮਨਾਉਣੇ ਆ। ਦਿਨ ਦੀਾਦਤ ਹਾਂਜੀ।
ਹਾਂਜੀ। ਉਸ ਦਿਨ, ਵਿਆਹ ਕਰਵਾਇਆ।
ਹਾਂਜੀ। ਹਾਂਜੀ।
ਮੰੰਦਰ ਰਹਿ ਜਾ
ਚਲੋ ਆਪਾਂ ਫੇਰ ਉਸੇ ਇੱਕ ਯਾਦ ਵਜੋਂ ਮਨਾ ਲੈਂਦੇ ਹਾਂ। ਤੇ ਸ਼੍ਰੀ ਰਾਮ ਚੰਦਰ ਜੀ ਆਏ ਸੀਗੇ ਅਯੋਧਿਆ ਚੋਂ ਹਾਂ।
ਵਿੱਚੇ ਸੀਤਾ ਮਾਤਾ ਨੂੰ ਹਾਂ। ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਹਨਾ ਹਿੰਦੂ ਇਸ
ਵਾਪਿਸ, ਆਏ ਸੀ ਹਾਂਜੀ।
ਪਹਿਲਾਂ ਤਾਂ, ਉਦੋਂ ਕਹਿੰਦੇ ਸੀਗੇ। ਵੀ ਘਿਉ ਦੇ ਦੀਵੇ, ਜਗਾਏ ਸੀ ਲੋਕਾਂ ਨੇ। ਪਰ ਹੁਣ ਲੋਕ, ਮਤਲਬ। ਦੀਵੇ ਲਾਉਦੇ ਆ ਹੁਣ ਤਾਂ ਬਹੁਤ ਮਤਲਬ ਬਹੁਤ ਟੈਕਨੋਲੋਜੀ ਆ ਗਈ। ਹੁਣ ਉਦੋਂ ਕੁਛ ਹੁੰਦਾ ਨੀ।
ਟਕਨੋਲੋਜੀ ਆ ਗਈ ਬਾਕੀ ਇਹ ਟੈਕਨੋਲੋਜੀ ਨੇ ਪੁਰਾਣੀਆਂ ਚੀਜ਼ਾਂ ਨੂੰ ਵੀ ਥੋੜਾ ਪਿੱਛੇ ਕਰਤਾ ਹਨਾ। ਕਿੱਥੇ ਤਾਂ ਆਪਾਂ ਆਪਣੇ ਦਿਲੋਂ ਤਨੋ ਮਨੋ ਕਿਥ
ਹਮ ਦੇ ਨਾਲ ਹੁਣ ਚੱਲਦੇ ਆ। ਸਹੀ ਗੱਲ ਹਮ ਰੈਡੀਮੇਡ ਲਾ ਦਿੰਦੇ ਆ ਹੁਣ ਤਾਂ ਡੈਕੋਰੇਸ਼ਨ ਦਾ ਵੀ ਬਹੁਤ ਜਿਆਦਾ ਹੁੰਦਾ ਰੈਡੀਮੇਡ ਚ
ਡੈਕੋਰੇਸ਼ਨ ਹਾਂਜੀ ਉਦੋਂ ਤਾਂ ਕਹਿੰਦੇ ਜਦੋਂ ਰਾਮ ਚੰਦਰ ਜੀ ਆਏ ਨਾ ਉਦੋਂ ਤਾਂ ਸਾਰਾ ਉਹਨਾਂ ਦਾ ਜਿਹੜਾ ਇਲਾਕਾ ਸੀ ਨਾ ਉਹ ਸਾਰੇ ਦਾ ਸਾਰਾ। ਦੇਸੀ ਘਿਓ ਦੇ ਦੀਵਿਆਂ ਨਾਲ ਹੀ
ਦੇਸੀ ਘਿਓ ਦੇ ਦੀਵੇ ਹਾਂ ਉਦੋਂ ਕੁਛ ਨਹੀਂ ਸੀ ਹੁੰਦਾ ਹੈਗਾ ਉਦੋਂ ਬਸ
ਉਦੋਂ ਏਦਾਂ ਦੀ ਟੈਕਨੋਲੋਜੀ ਵਗੈਰਾ ਹੈ ਨੀ ਸੀ ਨਾ ਹਾਂਜੀ ਵੈਸੇ ਬਾਕੀ ਚਲੋ ਪਵਿੱਤਰਤਾ ਦਾ ਤਿਉਹਾਰ ਆ ਪਰ ਕਈ ਲੋਕੀ ਹਨਾ ਗ਼ਲਤ ਫਾਇਦਾ ਵੀ ਚੱਕ ਲੈਂਦੇ ਆ।
ਹਮ ਹਮ ਇਸ ਦਿਨ ਕਈ ਲੋਕ ਸ਼ਰਾਬ ਵਗ਼ੈਰਾ ਵੀ ਪੀ ਕੇ ਜੂਆ ਖੇਡਦੇ ਆ। ਕਹਿੰਦੇ ਹੁੰਦੇ ਨਾ ਵੀ ਉਸ ਦਿਨ ਲਕਸ਼ਮੀ ਮਾਤਾ ਆਉਂਦੀ ਆ ਘਰੇ। ਦਰਵਾਜੇ ਵੀ ਖੁੱਲ੍ਹੇ ਰੱਖਣੇ ਚਾਹੀਦੇ। ਕੋਈ ਏਦਾਂ ਨੀ ਇਦਾਂ ਨੀ। ਮਤਲਬ ਡਰਿੰਕ ਵਗੈਰਾ ਨਹੀਂ ਕਰਨੀ ਚਾਹੀਦੀ ਪਰ ਕਈ ਲੋਕ ਹਮ ਸਮਝਦੇ ਨਹੀ। ਸਮਝਦੇ ਨੀ ਗੇ ਹੁਣ। ਹਮ
ਚਲੋ ਫਿਰ ਆਪਾਂ ਹਨਾ, ਕਿਸੇ ਦੀ ਸੋਚ ਨੂੰ ਤਾਂ ਕਿੱਥੇ ਬਦਲ ਸਕਦੇ ਹਾਂ। ਹਾਂ ਇਹ ਹੁੰਦਾ ਵੀ ਚਲੋ ਆਪਾਂ ਆਪਾਂ ਨੂੰ ਕੋਈ ਤਿਉਹਾਰ ਮਿਲਿਆ ਉਹਨੂੰ ਸਹੀ ਢੰਗ ਨਾਲ ਮਨਾਓ। ਉਹਦੀ ਕਦਰ ਕਰੋ। ਹਨਾ ਜੋ ਸਾਨੂੰ ਰੀਤੀ ਰਿਵਾਜ਼ ਹੈਗੇ ਆ ਸਾਡੇ।
ਅੰਮ੍ਰਿਤਸਰ ਦੀ ਦੀਵਾਲੀ ਦੇਖਣ ਵਾਲੀ ਹੁੰਦੀ। ਬਹੁਤ ਵਧੀਆ ਹਰਿਮੰਦਰ ਸਾਹਿਬ ਸਜਾਇਆ ਹੁੰਦਾ। ਹਾਂਜੀ ਓਦਾਂ ਤਾਂ ਗਏ ਆ ਪਰ ਦੀਵਾਲੀ ਵੇਲੇ ਨੀ ਵੈਸੇ ਉਥੇ ਗਏ ਓਦਾਂ ਕਹਿੰਦੇ ਬਹੁਤ ਵਧੀਆ ਉੱਥੇ ਦੀਵਾਲੀ ਮਨਾਈ ਜਾਂਦੀ ਹੈ। ਦੀਵਾਲੀ ਵੇਲੇ ਬਹੁਤ ਮਤਲਬ ਉਹਨੂੰ ਸਜਾਇਆ ਜਾਂਦਾ। ਦਰਬਾਰ ਸਾਹਿਬ ਨੂੰ
ਅੱਛਾ, ਅਸੀਂ ਵੀ ਉਹ ਬਸ। ਹਾਂਜੀ ਵੀਡੀਓ ਜੀ ਦੇਖੀਆਂ ਏ ਪਰ ਓਦਾਂ ਅੰਮ੍ਰਿਤਸਰ ਗਏ ਤਾਂ ਹੈਗੇ ਅਸੀਂ ਵੀ ਪਰ ਦੀਵਾਲੀ ਦੇ ਟਾਈਮ ਨੀ ਗਏ ਕਦੀ ਵੀ
ਕਹਿੰਦੇ ਹੁੰਦੇ ਨਾ ਵੀ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ।
ਹਾਂਜੀ, ਹਾਂਜੀ ਚਲੋ ਕਦੇ ਪਰਮਾਤਮਾ ਬੁਲਾਊਗਾ।
ਹ ਹਾਂਜੀ ਉਵੇਂ ਤਾਂ ਗਏ ਆ। ਅੰਮ੍ਰਿਤਸਰ ਮਤਲਬ ਤਿੰਨ ਚਾਰ ਵਾਰੀ ਜਾ ਆਏ। ਓਦਾਂ ਦੀਵਾਲੀ ਤੇ ਨਹੀਂ ਗਏ।
ਹਾਂਜੀ, ਹਾਂਜੀ ਓਦਾਂ ਤਾਂ ਅਸੀਂ ਵੀ ਗਏ ਹਾਂ। ਪਰ ਅਸੀਂ ਵੀ ਬਸ ਦੀਵਾਲੀ ਤੇ ਨਹੀਂ ਗਏ ਕਦੀ। ਚਲੋ, ਕਦੇ ਬਣਿਆ ਪ੍ਰੋਗਰਾਮ ਤਾਂ ਇਕੱਠੇ ਪਲੈਨਿੰਗ ਬਣਾਵਾਂਗੇ। ਹਨਾ
ਹਮ ਜਾ ਆਈਦਾ ਚਲੋ ਉਵੇਂ ਤਾਂ ਗੁਰਦੁਆਰੇ ਨਾ ਦੀਵਾਲੀ ਵਾਲੇ ਦਿਨ।
ਹਾਂਜੀ, ਉਹ ਤਾਂ ਫਿਰ ਆਪਾਂ ਦੀਵੇ ਲਾਉਣ ਵੀ ਜਾਂਦੇ ਹਾਂ ਹਨਾ ਨਿਸ਼ਾਨ ਸਾਹਿਬ।
ਹਾਂਜੀ, ਹਾਂਜੀ, ਹਾਂਜੀ, ਇਹ ਹਾਂਜੀ। ਰਾਤ ਨੂੰ ਤੁਸੀਂ ਬੈਲੂਨ ਵਗੈਰਾ ਹਨਾ ਜਿਹੜੇ ਉਡਾਉਂਦੇ ਹੁੰਦੇ ਉੱਪਰ ਉਹ ਵੀ ਬਹੁਤ ਵਧੀਆ ਲੱਗਦੇ ਆ
ਹਾਂਜੀ ਉਹ ਤਾਂ ਬੱਚੇ ਬੜੀ ਜਿੱਦ ਕਰਦੇ ਆ ਅਸੀਂ ਤਾਂ ਉਹ ਅਹ ਚੰਡੋਲ ਬੋਲਦੇ ਹ ਨਾ ਉਹਨੂੰ ਉਹ ਚੜਾਉਣਾ ਏ ਤੇ ਕਦੀ ਚੜ ਵੀ ਜਾਂਦਾ ਕਦੀ ਨਹੀਂ ਵੀ ਚੜਦਾ ਹਾਂਜੀ ਉਹ ਬੜੇ ਸੋਹਣੇ ਲੱਗਦੇ ਦੂਰ ਤੱਕ ਜਾ
ਗੈਸ ਜੀ ਭਰਦੀ ਉਦੋਂ ਉੱਪਰ ਜਾਂਦਾ।
ਉੱਪਰ ਜਾਂਦਾ ਹਾਂਜੀ।
ਉਹ ਤਾਂ ਮਤਲਬ ਜਦੋਂ ਕਿੰਨੇ ਸਾਰੇ ਡਾਏ ਹੋਣ ਬਹੁਤ ਸੋਹਣੇ ਲੱਗਦੇ ਉੱਪਰ।
ਹਾਂਜੀ ਹਾਂਜੀ ਅੱਗੇ ਤਾਂ ਉਹ ਅੰਮ੍ਰਿਤਸਰ ਚ ਸਕਾਈ ਸ਼ੋਟ ਉੱਥੇ ਹੀ ਜ਼ਿਆਦਾ ਚਲਦੀ ਸੀ ਹੁਣ ਤਾਂ ਦੀਵਾਲੀ ਦੇ ਦਿਨਾਂ ਚ ਹਾਂਜੀ ਅਹ ਘਰਾਂ ਦੇ ਵਿੱਚ ਵੀ ਵਧੀਆ ਹੁਣ ਤਾਂ ਬੜੀ ਰੌਣਕ ਲਾਉਂਦੇ ਆ ਘਰਾਂ ਚ ਵੀ ਲੋਕੀ ਚਲਾਉਣ ਲੱਗ ਗਈ
ਹੋਰ ਹੁਣ ਤਾਂ ਬਹੁਤ ਤਰ੍ਹਾਂ ਦੇ ਹੁਣ ਤਾਂ ਬਣੇ ਹੋਏ ਪਟਾਕੇ ਆਏ
ਹਾਂਜੀ ਪਰ ਨਾ ਕਈਆਂ ਦੇ ਵਿੱਚ ਜ਼ਿਆਦਾ ਬਰੂਦ ਹੁੰਦਾ ਤੇ ਕਈ ਵਾਰੀ ਕਈਆਂ ਥਾਵਾਂ ਤੇ ਨੁਕਸਾਨ ਵੀ ਬੜਾ ਹੋ ਜਾਂਦਾ ਹਾਂਜੀ ਪੋਲਿਊਸ਼ਨ ਵੀ ਕਰਦੇ ਤੇ ਕਈਆਂ ਥਾਵਾਂ ਤੇ ਬੱਚਿਆਂ ਦੀ ਹੈਲਥ ਨੂੰ ਲੈ ਕੇ ਵੀ ਬੜਾ ਨੁਕ ਨੂਕਸਾਨ ਹੋ ਜਾਂਦਾ ਏ
ਫੇਰ ਦੇਖਦੇ ਨੀ ਨਾ ਚਲਾਉਣ ਲੱਗੇ ਬੱਚੇ ਧਿਆਨ ਨੀ ਦਿੰਦੇ ਨ ਛੋਟੇ ਬੱਚੇ ਵੱਡੇ ਚਲਾਉਣ ਲੱਗ ਜਾਂਦੇ
ਛੋਟੇ ਵੀ ਤੇ ਵੱਡੇ ਵੀ ਦਾ ਵੀ ਇਹੀ ਹਾਲ ਆ ਵੱਡੇ ਕਈ ਵਾਰੀ ਹੱਥ ਚ ਫੜ ਕੇ ਚਲਾਉਣ ਲੱਗ ਜਏ ਕਈਆਂ ਦੇ ਹੱਥਾਂ ਚ ਉਹ ਪੈ ਜਾਂਦਾ ਬਰੂਦ ਹਾਂਜੀ ਤੇ ਉਹ ਫੇਰ ਉਹਦੇ ਨਾਲ ਪ੍ਰੋਬਲਮ ਆਉਂਦੀ ਐ ਵੀ ਕਿੱਥੇ ਸਾਰੇ ਖੁਸ਼ੀ ਮਨਾਉਂਦੇ ਆ ਇਸ ਤਿਉਹਾਰ ਦੀ ਚਲੋ ਆਇਆ ਹਨਾ ਤੇ ਕਿੱਥੇ
ਧਿਆਨ ਨਾਲ ਵੀ ਬਿਨਾਂ ਡਰ ਤੋਂ ਚਲਾਉਂਦੇ ਆੱ ਹੱਥਾਂ ਚ ਫੜ ਫੜ ਕੇ ਫੇਰ ਉਹ ਨੁਕਸਾਨ ਹੁੰਦਾ
ਉਹ ਨੁਕਸਾਨ ਹੁੰਦਾ ਫਿਰ ਫੇਰ ਉਹੀ ਗੱਲ ਫਿਰ ਸਰਕਾਰ ਨੂੰ ਆ ਜਾਂਦੀ ਸਰਕਾਰ ਨੇ ਪਟਾਕੇ ਨੀ ਬੰਦ ਕੀਤੇ ਸਰ ਸਰਕਾਰ ਨੇ ਸਰਕਾਰ ਕੀ ਕਰੇ ਗੀ ਤੁਸੀਂ ਹਾਂ ਹੋ ਧਿਆਨ ਜਿਹੜੀ ਚੀਜ਼ ਪਤਾ ਬਰੂਦ ਆ ਉਹਦੇ ਵਿੱਚ ਤੇ ਉਹਨੂੰ ਉਸ ਹਿਸਾਬ ਨਾਲ ਚਲਾਓ ਜਰੂਰੀ ਥੋੜ੍ਹੀ ਹੱਥ ਚ ਫੜ ਕੇ ਚਲਾਉਣਾ ਹਨਾ
ਹੋਰ ਬੱਚਿਆਂ ਦੇ ਤਾਂ ਵੈਸੇ ਛੋਟੇ ਛੋਟੇ ਪਟਾਕੇ ਬਣੇ ਛੋਟੇ ਬੱਚਿਆਂ ਦੇ ਹਨਾ
ਛੋਟੇ ਬੱਚਿਆਂ ਨੇ ਹਾਂਜੀ ਬਾਕੀ ਏਦਾਂ ਛੋਟੇ ਬੱਚੇ ਚਲੋ ਚਲਾਉਂਦੇ ਆ ਤੇ ਕੋਲੇ ਖੜੋ ਹਨਾ ਜਾਂ ਆਪ ਨੂੰ ਤਸੱਲੀ ਰਵੇ ਵੀ ਬੱਚਾ ਸਹੀ ਰੱਖਦਾ ਏ
ਹੋਰ ਸੁਣਾਓ
ਹੋਰ ਵਧੀਆ ਜੀ ਠੀਕ ਠਾਕ
ਠੀਕ ਐ
ਬਸ ਆਜੇਗੀ ਦੀਵਾਲੀ ਵੀ
ਹਾਂਜੀ ਹਾਂ ਬਸ ਤਾਂ ਦੋ ਤਿੰਨ ਮਹੀਨੇ ਅਕਤੂਬਰ ਨਵੰਬਰ 'ਚ ਤਾਂ ਆ ਹੀ ਜਾਂਦੀ ਹੁੰਦੀ
ਹਾਂਜੀ ਹੁਣ ਤਾਂ ਵੈਸੇ ਪਹਿਲਾਂ ਜ਼ਿਆਦਾਤਰ ਨਵੰਬਰ ਚ ਹੀ ਆਉਂਦੀ ਸੀਗੀ ਅੱਜ ਕੱਲ੍ਹ ਤਾਂ ਅਕਤੂਬਰ ਚ ਹੀ ਆ ਜਾਂਦੀ ਐ ਦੀਵਾਲੀ
ਆ ਜਾਂਦੀ
ਪਹਿਲਾਂ ਹਮੇਸ਼ਾ ਵੀ ਨਵੰਬਰ ਦੇ ਵਿੱਚ ਹੀ ਆਉਂਦੀ ਹੁੰਦੀ ਸੀਗੀ
ਹੂੰ ਹੂੰ ਹਾਂਜੀ
ਹਾਂਜੀ
ਇਸ ਵਾਰ ਪਤਾ ਨਹੀਂ ਹੈ ਅਕਤੂਬਰ 'ਚ ਹਾਂਜੀ ਠੀਕ ਆ ਵਧੀਆ ਦੱਸੋ
ਹਾਂਜੀ ਚਲੋ ਠੀਕ ਆ ਫੇਰ ਜੀ
ਠੀਕ ਆ ਜੀ ਓਕੇ
ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ
ਬਾਏ